ਹੈਲੋ
ਹੈਲੋ ਹਾਂਜੀ ਆਰੀ ਆਵਾਜ਼ ਸਤਿ ਸ਼੍ਰੀ ਅਕਾਲ ਜੀ।
ਬੈਟਰੀ ਵਾਲੀ ਸਕੂਟੀ ਬਾਰੇ ਪੁੱਛਣਾ ਸੀ ਬੈਟਰੀ ਵਾਲੇ ਸਕੂਟੀ ਬਾਰੇ ਪੁੱਛ ਰਹੇ ਸੀਗੇ। ਕੇ ਬਈ ਉਹ ਲੈਣੀ ਚਾਹੀਦੀ ਹੈ ਨਹੀਂ ਲੈਣੀ ਚਾਹੀਦੀ ਤੇ ਕਹਿੰਦੇ ਸਲਾਹ ਲੈਣੀ ਸੀਗੀ ਉਹ ਬੈਟਰੀ ਵਾਲੀ ਸਕੂਟੀ ਲੈਣੀ ਚਾਹੀਦੀ ਹੈ ਕਿ ਨਹੀਂ ਲੈਣੀ ਚਾਹੀਦੀ।
ਬੈਟਰੀ ਵਾਲੀ ਸਕੂਟੀ ਤੇ ਹੁਣ ਅੱਗੇ ਉਹੀ ਚੱਲੇਗੀ ਬੈਟਰੀ ਵਾਲੀ ਸਕੂਟੀ ਹੀ ਚੱਲੇਗੀ ਅੱਗੇ ਪੈਟਰੋਲ ਦੀ ਕੁਆਲਿਟੀ ਤਾਂ ਖ਼ਰਾਬ ਹੋ ਗਈ ਆ ਬਿਲਕੁਲ
ਅੰਮ੍ਰਿਤਸਰ ਤੋਂ ਭਾਜੀ ਸੀਗੇ ਕਹਿੰਦੇ ਸੀ। ਕੇ ਬੈਟਰੀ ਵਾਲੀ ਸਕੂਟੀ ਲੈਣ ਦੀ ਸਲਾਹ ਅਸੀਂ ਅਹਂ -ਅਹਂ ਦਰਬਾਰ ਸਾਹਿਬ ਦੇ ਲਾਗੇ ਰਹਿੰਦੇ ਹਾਂ ਅਸੀਂ ਤੇ ਉਹ ਹੁਣ ਸਾਨੂੰ ਗੁਰਦੁਆਰੇ 'ਚ ਪਾਠ ਵਾਠ ਕਰਨ ਜਾਣਾ ਹੁੰਦਾ। ਤੇ ਘਰ ਦੇ ਕਹਿੰਦੇ ਪੈਟਰੋਲ ਵਾਲੀ ਨਾਲ ਬੜਾ ਖਰਚਾ ਪੈ ਜਾਂਦਾ। ਪੈਟਰੋਲ ਬੜਾ ਮਹਿੰਗਾ ਹੋ ਰਿਹਾ। ਹੈਲੋ ਅਵਾਜ਼ ਆ ਰਹੀ ਹੈ ਹਾਂਜੀ ਤੇ ਕਹਿੰਦੀ ਹੈ ਕਹਿੰਦੇ ਸੀ ਕਿ ਕਰ ਦੇ ਕਹਿੰਦੇ ਬੈਟਰੀ ਵਾਲੀ ਸਕੂਟੀ ਲੱ ਲੋ ਤੇ ਅਹ ਰਾਏ ਲੈਣੀ ਸੀਗੀ ਬੈਟਰੀ ਵਾਲੀ ਸਕੂਟੀ ਕਾਮਯਾਬ ਹੈ ਕਿ ਨਹੀਂ ਕਿਉਂਕਿ ਸਾਡੇ ਇਥੇ ਇੱਕ ਮੁੰਡਾ ਸੀਗਾ। ਉਹ ਹੈ ਚਲਦੇ ਚਲਦੀ ਉਹਦੀ ਬੈਟਰੀ 'ਚ ਅੱਗ ਲੱਗ ਗਈ। ਐ ਵੇ ਕਿ ਉਹ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ। ਤੇ ਲੈਣੀ ਚਾਹੀਦੀ ਨਹੀਂ ਲੈਣੀ ਚਾਹੀਦੀ ਫਿਰ ਇਸ ਵਜ੍ਹਾ ਤੋਂ ਕਹਿ ਰਹੇ ਦੋ ਤਿੰਨ ਕੇਸ ਸੁਣ ਲਏ। ਤੇ ਕੀ ਕਰਨਾ ਚਾਹੀਦਾ।
ਉਹ ਅਲੱਗ -ਅਲਗ ਕੰਪਨੀਆਂ ਦਾ ਅਲਗ- ਅਲੱਗ ਹਿਸਾਬਵਾ ਕਿ ਪਤਾ ਕਿਹੜੀ ਕੰਪਨੀ 'ਚ ਅੱਗ ਲੱਗੀ ਜਾਂ ਨਹੀਂ ਲੱਗੀ।
ਵੈਸੇ ਤਾਂ ਹੁਣ ਲੱਗੇੇ ਆਣ ਵਾਲੇ ਟਾਈਮ 'ਚ ਤਾਂ ਉਹੀ ਚਲੇਗੀ ਬੈ
ਇੱਕ ਲੱਖ ਵੀਹ ਹਜ਼ਾਰ ਦੀ ਸੀਗੀ ਮਹਿੰਗੀ ਵਾਲੀ ਗੱਡੀ ਸੀਗੀ ਉਹ
ਹਾਂ ਅਤੇ ਸਾਰੀ ਬੈਟਰੀ ਵਾਲੀ ਗੱਡੀਆਂ ਦਾ ਇੰਨਾ ਹੀ ਰੇਟ ਹੈ।
ਹੂੰ ਉਹ ਇਉ ਪੁੱਛਦੇ ਸੀ ਮੈਂ ਤੇ ਮਨਾ ਹੀ ਕੀਤਾ। ਮੈਂ ਕਿਹਾ ਫਿਰ ਪੈਟਰੋਲ ਵਾਲੀ ਵਧੀਆ ਇਹਦਾ ਤਾਂ ਕੁਛ ਨੀ ਪਤਾ ਸਾਡਾ ਨਾਲ ਵੀ ਐਵੇਂ ਕੇਸ ਹੋਇਆ ਖੜੇ- ਖੜੇ ਪਾਰਕਿੰਗ ਵਿਚ ਅਗ ਲੱਗ ਗਈ।
ਉਹ ਤਾਂ ਇਲੈਕਟ੍ਰਿਕ ਸ਼ੋਟ ਕਰਕੇ ਹੋ ਜਾਂਦਾ ਕਈ ਵਾਰੀ ਬੈਟਰੀ, ਓਵਰਚਾਰਜ ਹੋ ਜਾਏ ਤਾਂ ਵੀ, ਸ਼ੋਰਟ ਹੋ ਜਾਂਦੀ ਹੈ ਉਹਦੇ ਨਾਲ ਵੀ, ਅੱਗ ਲੱਗ ਜਾਂਦੀ ਹੈ।
ਹਮ ਹੋਰ ਸੁਣਾਓ? ਕੀ ਕਰਦੇ ਸੀ?
ਫੈਕਟਰੀ ਟੀ ਵੀ ਦੇਖ ਰਹੇ।
ਫੋਨ ਚ, ਕੀ ਕਰ ਰਹੇ ਸੀ। ਫੋਨ ਵਿੱਚ ਦੇਖ ਰਹੇ ਸੀ।
ਕੋ ਫੋਲ
ਹਮ ਹੋਰ ਖਾਲੀ ਰੋਟੀ ਪਾਣੀ?
ਆਹ, ਰੋਟੀ ਪਾਣੀ ਖਾ ਲਿਆ।
ਹਮ, ਮੈਂ ਤੇ ਫੇਰ ਇਹੀ ਬੋਲਿਆ, ਤੁਸੀਂ ਪਾਠ- ਵਾਠ ਵੀ, ਕਰਦੇ ਹੋਣੇ ਹੋ? ਗੁਰਦੁਆਰੇ ਜਾ ਕੇ, ਕਹਿੰਦੇ ਹਾਂ, ਦੋ ਸਹਿਜ ਪਾਠ ਕੀਤੇ। ਦੋ ਦੂਜੇ ਆਲੇ ਪਾਠ ਕੀਤੇ ਜਪੁਜੀ ਸਾਹਿਬ, ਕੀਤਾ ਸੁਖਮਨੀਸਾਹਿਬ, ਸਭ ਕੀਤਾ। ਵਾਰੀ- ਵਾਰੀ ਜਾਣਾ ਪੈਂਦਾ ਹੈ, ਵਾਰੀ ਦੇਣ ਵਾਸਤੇ ਵਧੀਆ, ਵੈਸੇ ਗੁਰਦੁਆਰੇ ਚ ਐਵੇਂ ਨਿਕਲ ਜਾਂਦੇ ਆ, ਪੂਰਾ ਦਿਨ ਫਿਰ ਅੱਠਾਈ ਚ
ਹ
ਹੋਰ
ਉਹ ਠੀਕ ਆ, ਬ ਦੇਖੋ ਜਿਹਨੂੰ ਵਾਰਾ ਖਾਂਦੀ ਆ, ਉਹੀ ਲਏਗਾ ਸਕੂਟੀ ਜਿਦੀ ਚੱਲ ਜਾਏ, ਗਰਮੀ ਕਰਕੇ ਵੀ ਕਈ, ਸਕੂਟੀਆਂ ਚ
ਉਹੀ ਹੈ, ਗਰਮੀ ਚ ਕਹਿੰਦੇ, ਬੈਟਰੀ ਹੋਰ ਲਗਾਓ, ਬੈਟਰੀ ਲਗਾ ਕੇ ਜਾਓ। ਤਾਂ ਵੀ ਡਰ ਲੱਗਦਾ, ਜ਼ਿਆਦਾ ਲੇਟ ਹੋ ਜਾਏ ਤਾਂ, ਉਹਨੂੰ ਦਿੱਕਤ ਹੋ ਜਾਏ। ਕਿਉਂਕਿ ਕਹਿੰਦੇ, ਦੋ ਤਿੰਨ ਕੇਸ ਸੁਣਲੇ ਆ। ਕਹਿੰਦੇ, ਦੋ ਤਿੰਨ ਜਣਿਆਂ ਤੋਂ ਪੁੱਛਿਆ? ਉਹ ਤੇ ਮਨਾ ਹੀ ਕਰਦੇ ਆ ਨਾ ਹੀ, ਲੈਣੀ ਚਾਹੀਦੀ। ਪੈਟਰੋਲ ਵਾਲੀ, ਚਲਾ ਲੋ ਭਾਵੇਂ ਵੇ ਘੱਟ ਚਲਾ ਲੋ।
ਪੈਟਰੋਲ ਵਾਲੀ ਤਾਂ ਆਉਣ ਵਾਲੇ ਟਾਈਮ ਚ, ਬੇਕਾਰ ਹੀ ਹੋ ਜਾਵੇਗੀ। ਐਵਰੇਜ, ਘੱਟ ਜਾਏਗੀ ਇੰਜਣ ਖ਼ਰਾਬ ਹੋਣਗੇ। ਲੋਕੀ ਆਪਣੇ -ਆਪਣੇ ਹੈਣਗੇ ਬੈਠ ਹੁੰਦੀ ਸਕੂਟੀਆਂ।
ਹਾਂ ਪਰ ਉਹੀ ਹੈ, ਫੇਿਰ ਆਪਣੇ ਰਿਸਕ, ਤੇ ਲਿਆਂਗੇ ਰਿਸਕ ਤੇ ਹੀ ਹੈ।
ਲੈਣੀ ਤਾਂ ਪਏਗੀ, ਭਾਵੇਂ ਰਿਸਕ ਲੋ ਹੋ ਭਾਵੇਂ ਨਾ ਲੋਂ। ਅਗੇ, ਅੱਗੇ- ਅੱਗੇ ਪੈਟਰੋਲ, ਇੰਨਾ ਮਹਿੰਗਾ ਹੋ ਜਾਏਗਾ। ਲੋਕ ਲੈਣਗੇ ਹੀ ਨਹੀਂ, ਫਿਰ ਉਹ ਬੈਟਰੀ, ਵਾਲੀ ਲੈਣਗੇ।
ਹਮ ਠੀਕ, ਵਧੀਆ, ਹੋਰ ਟੀਵੀ ਚ ਕੀ ਆ ਰਿਹਾ?
ਟੀ ਵੀ ', ਕੁਛ ਵੀ ਨਹੀਂ ਆ ਰਿਹਾ।
ਕੁਛ ਨੀ ਆ ਰਿਹਾ, ਟੀ ਵੀ ਔਨ ਤੇ ਹੈਗਾ। ਹਮ ਹੋਰ ਸੁਣਾਓਂ?
ਕਿਦਾ
ਕਿਸੀ, ਟੋਪਿਕ ਬਾਰੇ ਸੁਣਾਓ?
ਹੋਰ ਸਭ ਠੀਕ ਹੈ। ਇ
ਹਮ ਐਵੇ ਤੇ ਬੈਟਰੀ, ਵਾਲੀ ਕਾਰਾਂ ਵੀ ਨੇ, ਕਾਰਾਂ ਵਿੱਚ, ਨੀ ਅੱਗ ਲੱਗਦੀਆਂਵੇਂ
ਕਾਰਾ ਚ ਵੀ, ਲੱਗਦੀ ਅੱਗ।
ਫਿਰ, ਉਹ ਬੰਦੇ ਲੈ-ਲੈ ਕੇ ਘੁੰਮ, ਹੀ ਰਹੇ ਨੇ ਰੋਡ ਤੇ,
ਜਿਹਦੀ ਚੱਲ ਰਹੀ ਹੈ, ਉਹ ਚਲਾ ਰਿਹਾ ਜਿਹਨੂੰ ਦਿੱਕਤ ਆ, ਉਹ ਦਿੱਕਤ ਆ
ਹਮ ਪਰ ਕਾਰ ਦਾ, ਅੱਜ ਤੱਕ ਸੁਣਿਆ ਤੇ ਨਹੀਂ ਹੈ ਸਾਰੇ 'ਚ ਹੈ ਕੋਈ ਦਿੱਕਤ ਹੋਈਓ। ਬੈਟਰੀਆਂ ਤੇ ਸਕੂਟੀਆਂ ਸਕ
ਕਾਰ ਦਾ ਆਵੇ ਕਿ ਕਾਰ ਦੀ ਮਾਈਲੇਜ ਘੱਟ ਹੈ। ਉਹ ਸਟੇਸ਼ਨ ਜ੍ਹ ਜਗ੍ਹਾ ਹਾਲੇ ਬਣੇ ਨ ਚਾਰਜਿੰਗ ਵਾਲੀ
ਹਾਂ
ਉਹਦਾ ਚਾਰਜਿੰਗ ਦਾ ਪੰਗਾ ਹੈ।
ਹਮ। ਹ ਜਾਾਰ ਘਰੋ ਹੀ ਚਾਰਜ ਕਰੋ ਬਸ।
ਘਰੋ ਆਪ ਚਾਰਜ ਕਰੋ ਜਾਂ ਰ ਕੋਈ ਫੈਕਟਰੀ ਜਾ ਰਿਹਾ ਆਪਣਾ ਫੈਕਟਰੀ ਲਗਾ ਲਓ। ਅ ਹੀਗਾ। ਪੈਟਰੋਲ ਵਰਗਾ ਥੋੜ੍ਹੀ ਹੈ ਜਿੱਥੇ ਮਰਜ਼ੀ ਖੜੀ ਕਰਕੇ ਭਰਵਾ ਲਉ।
ਫਿਰ ਤਾਂ ਸਹੀ ਹੈ ਫਿਰ ਤੇ ਬੈਟਰੀ ਵਾਲੀ ਲਲੋ।
ਕਈ ਪੈਟਰੋਲ ਪੰਪਾਂ 'ਤੇ ਲੱਗੇ ਹੋਏ ਨੇ ਚਾਰਜਿੰਗ ਪੁਆਇੰਟ।
ਹਾਂ ਇਹ ਵੀ ਹੈ। ਹਮ। ਸਹੀ ਹੈ ਸਕੂਟੀ ਵਾਸਤੇ ਵੀ ਤੇ ਲੱਗੇ ਆ ਜਗ੍ਹਾ ਜਗ੍ਹਾ। ਸਕੂਟੀ ਨੀ ਚਾਰਜ ਸਕੂਟੀ ਦੀ ਬੈਟਰੀ ਨੀ ਚਾਰਜ ਹੁੰਦੀ।
ਤੁਹਾਡੀੇ ਦੀ ਬੈਟਰੀ ਚਾਰਜ ਹੁੰਦੀ ਆ ਉਹ ਵੀ ਲੱਗੇ ਨੇ
ਨਹੀਂ ਨਹੀਂ ਉਹ ਜੋ ਬੋਕਸ ਜ ਰਸਤਿਆਂ ਚ ਲੱਗੇ ਹੁੰਦੇ ਆ ਜੋ ਉਤਾਰ ਕੇ ਬਦਲ ਲੋੋ।
ਹਾਂ ਉਹ ਵੀ ਉਹ। ਉਹ ਉਸ ਕੰਪਨੀ ਦੀ ਸਕੂਟੀ ਹੋਣੀ ਚਾਹੀਦੀ ਇਹ ਨ ਹਰ ਏਕ ਵਾਸਤੇ ਨਹੀਂ ਹੈ ਉਹ। ਕੰਪਨੀ ਕੰਪਨੀ ਦੇ ਆਪਣੇ ਆਪਣੇ ਚਾਰਜਿੰਗ ਪੁਆਇੰਟ ਹੈ।
ਹਮ ਸਹੀ ਗੱਲ ਆ।
ਹਰ ਕੰਪਨੀ ਦੀ ਆਪਣੀ ਆਪਣੀ ਬੈਟਰੀ ਇੱਕ ਸਾਈਜ ਬਣਿਆ ਪਿਆ।
ਵਧੀਆ ਵਧੀਆ। ਸਹੀ ਹੈ ਚਲੋ ਹਮ। ਹਾਂ ਉਹੀ ਹੈ ਫੇਰ ਤੇ ਬਈਆ ਅੱਗੇ ਜਾ ਕੇ ਤੇ ਫੇਿਰ ਇਹੀ ਉਹ ਕੰਮ ਆਉਣੇ ਆ। ਬੈਟਰੀ ਵਾਲੀ ਤੇ ਫਿਰ ਤੇ ਜੋ ਲੈਣਾ ਚਾਹੇ ਲੈ ਹੀ ਲਵੇ ਹੁਣ ਰਿਸਕ ਲੋ। ਜੋ ਮਰਜ਼ੀ ਲਓ। ਫਿਰ ਤੇ ਲੈ ਲੈਣੀ ਚਾਹੀਦੀ ਆ। ਵਾਲੀਆ ਬੰਦ ਹੋ ਜਾਣਗੀਆਂ। ਪੈਟਰੋਲ ਵਾਲੀ ਬੰਦ ਹੋ ਜਾਣੀ ਹੈ। ਉਹੀ ਨਾ ਮਹਿੰਗਾ ਇੰਨਾ ਹੋ ਜਾਏਗਾ। ਔਰ ਬਸ ਉਹੀ ਹੈ। ਸਹੀ ਗੱਲ ਹੈ।
ਸਕੂਟੀਆਂ ਟਰੱਕ ਆ ਗਏ ਵੱਡੇ ਵੱਡੇ ਟਰੱਕ ਆ ਗਏ ਨੇ ਬੈਟਰੀ ਵਾਲੇ ਬੱਸਾਂ ਆ ਗਈਆਂ। ਹੋ ਵੀ ਚੱਲਣਗੀਆਂ ਅੱਗੇ ਅੱਗੇ। ਦੇਖੋ ਬਾਕੀ ਗੌਰਮੈਂਟ ਕੀ ਕਰਦੀ ਹੈ‌।
ਬੈਟਰੀ ਵਾਲੀ ਬੈਟਰੀਆਂ ਹੋਰ ਮਹਿੰਗੀਆਂ ਹੋ ਜਾਣਗੀਆਂ। ਗਰੀਬ ਬੰਦਾ ਲੈ ਵੀ ਨਾ ਪਾਏ।
ਹਾਂ।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
ਜਿਹਨੂੰ ਕੰਮ ਹੋਏਗਾ ਉਹ ਤਾਂ ਲਏਗਾ ਨਾ ਆਪਣੀ ਲੋੜ ਨੂੰ ਤਾਂ ਲੈਏਗਾ ਹੀ ਯਾਰ।
ਉਹ ਤੇ ਫਿਰ ਲੈ ਲੈਣਗੇ ਜਿਹਨੂੰ ਲੋੜ ਹੈ ਜਿਹਨੂੰ ਰੋਜ਼ ਦਾ ਜਾਣਾ ਹੈ ਜਿਹਨੇ ਗੁਰਦੁਆਰੇ ਡਿਊਟੀਆਂ ਦੇਣੀਆਂ ਜਿਹਨੇ ਆਪਣੇ ਕੰਮਾਂ ਤੇ ਜਾਣਾ ਜਿਹਨੂੰ ਰੋਜ਼ ਉਹਨੂੰ ਤਾਂ ਲੈਣੀ ਹੈ। ਹੁਣ ਤਾਂ ਲੈਣੀ ਪਏ ਗੀ ਤੇ ਲੋੜ ਨੂੰ ਜਿਨੇ ਰੋਜ਼ ਕੰਮਾਂ ਤੇ ਜਾਣਾ ਲੈ ਲੈ ਕੇ। ਹੁਣ ਦੂਜਿਆਂ ਨੂੰ ਥੋੜੀ ਨਾਲ ਮੰਗਦੇ ਰਹੋਗੇ ਪੈਟਰੋਲ ਨੂੰ ਦੇਖਦੇ ਰਹੋਗੇ ਕੀ ਹੈ ਕੀ ਨਹੀਂ। ਮੈਂ, ਚਾਰਜ ਕੀਤਾ ਤੁਹਾਨੂੰ ਲੈ ਕੇ ਵਧੀਆ। ਫਿਰ, ਤਾਂ ਸਹੀ ਹੈ।
ਉਹੀ ਲੈਣਗੇ, ਲੋਕੀ ਜਿਹੜਾ ਜਿਨੂੰ ਵਾਰਾ ਖਾਏਗੀ, ਕੀ ਕਰੇ?
ਨਾ, ਲੈਣਗੇ ਵਿਚਾਰੇ ਸੈਲਰੀਆਂ ਵਿਚੋਂ ਲੈਣਗੇ, ਕਿਸ਼ਤਾਂ ਕਢਵਾਉਣਗੇ ਹੋਰ ਕੀ। ਕੀ ਕਰਨ, ਕਮਾਉਣਾ ਤੇ ਹੈ ਹੀ ਇਹਨ ਭੁੱਖੇ ਥੋੜੀ ਮਰਨਾ। ਮਹਿੰਗਾਈ ਇੰਨੀ ਆ।
ਅੱਗੇ, ਅੱਗੇ ਉਹਨਾਂ ਨੇ ਗੌਰਮੈਂਟ ਨੇ ਗਵਰਮੈਂਟ ਨੇ ਔਰਡਰ ਹੀ ਦੇ ਦੇਣਾ, ਜੋ ਨਵੀਂ ਮਿਲੇਗੀ ਉਹਨੂੰ ਇਲੈਕਟ੍ਰਿਕ ਮਿਲੇਗੀ। ਨੋਨ ਇਲੈਕਟ੍ਰਿਕ, ਮਿਲੇਗੀ ਨਹੀਂ।
ਹਮ।
ਹ ਦੋ ਹਜ਼ਾਰ ਸਤਾਈ, ਦੇ ਅੰਦਰ ਵਿਕ ਜਾਏ ਜੋ ਵਿਕ ਜਾਏ।
ਹਮ, ਓ ਤੇ ਹੈ।
ਦੋ ਹਜ਼ਾਰ ਛੱਬੀ ਦੇ ਅੰਦਰ ਜਿੰਨੀ ਵਿਕਣੀ ਹੋਏਗੀ ਪੈਟਰੋਲ ਵਾਲੀ ਵਿਕ ਜਾਏਗੀ।
ਹੁਣ ਤੇ ਫੇਰ, ਵਧੀਆ ਸਸਤੀ ਮਿਲ ਜਾਊ। ਬਾਅਦ ਚ ਤੇ ਹੋਰ ਮਹਿੰਗੇ ਹੋ ਜਾਣੀ ਆ, ਫੇਰ ਤੇ ਡਿਮਾਂਡ ਹੋ ਜਾਏਗੀ ਫਿਰ ਉਹਦੀ
ਹ।
ਤੇ ਸਹੀ ਹੈ, ਸਹੀ ਹੈ ਵਧੀਆ। ਹ ਹੀ ਖਰੀਦ ਲਿਆ ਬੰਦਾ ਫੇਿਰ ਤੇ, ਬੈਠਰੀ ਸਕੂਟੀ ਦੇ ਬੈਟਰੀ ਵਾਲੀ, ਕਾਰ ਹੀ ਖਰੀਦ ਲੋ।
ਉਹ ਜਿਹਦੇ ਕੋਲ ਹੈ, ਪੈਟਰੋਲ ਵਾਲੀ ਗੱਡੀ ਤੋਂ ਕਾਰ ਕਾਰ ਲਏਗਾ ਅਗਲਾ। ਲੋਕ ਲੋਕਾਂ ਨੂੰ
ਹਾਂ, ਤਾਂ ਤੇ ਲਏਗਾ, ਉਹ ਵੀ ਉਹ ਹੋਣੀ ਤੇ ਬੈਟਰੀ ਵਾਲੀ ਚਾਹੀਦੀ ਹੈ ਨਾ। ਤਿੰਨ ਸੀਟ। ਤਿੰਨ ਸੀਟਰ ਵਾਲੀ ਕਾਰ ਲੈਂਣੀ ਚਾਹੀਦੀ ਹੈ, ਕਿ ਚਲੋ ਹੀ ਛੋਟੀ ਫੈਮਿਲੀ ਜੋ ਹੈ, ਉਹ ਤੇ ਚੱਲੀ ਜਾਵੇ।
ਗੱਡੀਆਂ ਛੋਟੀਆਂ ਵੀ ਆ ਗੱਡੀਆਂ, ਵੱਡੀਆਂ ਵੀ ਆ, ਜਿੰਨੀ ਮਰਜੀ ਵੱਡੀ ਗੱਡੀ ਲੈ ਲਓ।
ਪਰ ਛੋਟੀ ਗੱਡੀਆਂ ਚ ਹਲੇ, ਬੈਟਰੀ ਕੋਨੀ ਆਈ ਨਾ।
ਹਾਂ।
ਵੱਡੀ ਵੱਡੀ ਗੱਡੀਆਂ ਇਹ ਚ ਹੈ, ਤਕਰੀਬਨ।